ਹੂ
ਹੈਲੋ?
ਸਤਿ ਸ਼੍ਰੀ ਅਕਾਲ।
ਹਾਂਜੀ।
ਹੋਰ ਕਿਵੇਂ ਹੋ?
ਵਧੀਆ ਰੀ ਤੁਸੀਂ ਸੁਣਾਓ ਕਿਵੇ ਹੋਰ ਮੌਸਮ ਕਿਵੇਂ ਹੋ ਰਿਹਾ ਉਹਦਾ?
ਇੱਥੇ ਤਾਂ ਮੌਸਮ ਬਹੁਤ ਚੰਗਾ ਹੋ ਰਿਹਾ। ਬੱਦਲ ਛਾਏ ਹੋਏ ਨੇ। ਠੰਡੀ- ਠੰਡੀ
ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ?
ਇੱਧਰ ਤਾਂ ਧੁੱਪ ਬੜੀ ਸੀਗੀ।।
ਅੱਛਾ। ਸਾਡੇ ਬੜਾ ਵਧੀਆ ਮੌਸਮ ਹੋਇਆ ਪਿਆ।
ਤੇ ਏਧਰ ਬੜੀ ਗਰਮੀ ਹੈ ਇ ਬਹੁਤ ਗਰਮੀ ਪੱਥੇ ਕੂਲਰਣੇ ਲੱਗਦੇ ਆ ਭਾਵੇ ਗਰਮੀ ਲੱਗਦੀ ਹੈ।
ਹੂ -ਹੂ ਅਰੇ। ਉੱਥੇ ਮੌਨਸੁਨ ਨਹੀ ਹੈ ਮੀਂਹ ਨਹੀਂ ਉੱਥੇ?
ਸਹੀ ਕਿੱਥੇ ਇੱਕੋ ਵਾਰੀ ਆਇਆ ਬਸ ਵੀ ਦਸ ਮਿੰਟ ਲਈ।
ਅੱਛਾ। ਸਾਡੇ ਇੱਥੇ ਤਾਂ ਕਦੇ ਇਕਦਮ ਹੀ ਰੈਂਡਮਲੀ ਮੌਸਮ ਇਹੋ ਜਿਹਾ ਹੋ ਜਾਂਦਾ। ਕਦੇ ਇੰ ਤੇਜ਼ ਧੁੱਪ- ਜਾਂਦੇ ਆ ਬੰਦੇ ਤਾਂ ਬਾਹਰ ਜਾਣ ਦਾ ਜੀਅ ਨਹੀਂ ਕਰਦਾ।
ਬਿਲਕੁਲ- ਬਿਲਕੁਲ ਬਿਲ ਬਾਜ਼ਾਰ ਜਾਣ ਦਾ, ਬਾਹਰ ਜਾਣ ਦਾ ਦੁਕਾਨ ਤੋਂ ਕੋ ਕਹਿੰ ਨਾ ਸਮਾਨ ਲਿਆਓ ਮਨ ਕਹਿੰਦਾ ਰੁਕੋਟ ਤੈਨੂੰ ਕੋੇ ਜਾ ਕੇ ਲੇ ਆ।
ਨਹੀਂ ਮੰਮੀ ਕਹਿੰਦੀ ਹੈ ਤੇ ਜਾਣਾ ਪੈਂਦਾ ਹੈ।
ਕੀ?
ਤੇ ਅਗਰ ਉਹ ਕਹਿ ਦੇ ਤੇ ਤੂੰ ਕਿਸ ਲਈ ਹੈਗਾ ਤੂੰ ਲੈ ਕੇ ਆ ਸਮਾਨ।
ਹਾਂ। ਪਰ ਜਦੋਂ ਬੜੇ ਬੜਾ ਬੁਰਾ ਲੱਗਦਾ ਸੀ ਜਦੋਂ ਵੱਡੇ ਭੈਣ ਭਰਾ ਕਹਿੰਦੇ ਨਾ ਕਿ ਨਹੀਂ ਤੂੰ ਛੋਟੀ ਆਂ ਤੂੰ ਜਾ ਕੇ ਲੈ ਕੇ ਆ।
ਹਾਂ ਉਹ ਤਾਂ ਹੈ ਹੀ ਆ।
ਜੀ ਕਰਦਾ ਕਹਿ ਤੁਹਾਡਾ ਡਿਲੀਵਰੀ ਬੋਏ ਜੰਮੇ ਸੀਗੇ ਹੋ ਤੁਸੀਂ। ਡਿਲੀਵਰੀ ਡਿਲੀਵਰੀ ਬੋਏ ਲਈ ਤੇ ਰੱਖਿਆ ਤੁਸੀਂ ਮੈਨੂੰ।
ਸਾਰੇ ਸਾਨੂੰ ਬਾਜ਼ਾਰ ਜਾਈ ਨਹੀਂ ਫਿਰ ਮੇਰੇ ਲਈ ਵੀ ਲੈ ਆਈ ਮੇਰੇ ਲਈ ਵੀ ਲੈ ਆਈ ਮੇਰੇ ਲਈ ਵੀ ਲੈ ਆਏ। ਫਿਰ ਸਾਰੇ ਵਾਰੀ ਵਾਰੀ ਬੋਲ
ਕਹਿਣ ਨੂੰ ਸਾਡੇ ਪਿੱਛੇ ਵਾਲੀ ਗਲੀ ਚੱ ਦੁਕਾਨ ਪਰ ਉੱਥੇ ਤੱਕ ਇੰਨੀ ਧੁੱਪ ਹੋ ਜਾਂਦੀ ਹੈ ਉੱਥੇ ਤੇ ਡਾਇਰੈਕਟ ਲਾਈਟ ਪੈਂਦੀ ਹੈ ਨਾ। ਤੇ ਅ ਸੂਰਜ ਮਤਲੱਬ ਇੰਨੀ ਧੁੱਪ ਹੁੰਦੀ ਹੈ ਨਾ ਉੱਥੇ
ਉਹ
ਜਾਣ-ਜਾਣ 'ਚ ਬੰਦੇ ਦੇ ਪਸੀਨੇ ਇੰਨੇ ਆ ਜਾਂਦੇ ਨੇ ਖੂਨ ਖਿਲ ਜਾਂਦਾ
ਬੜੇ ਬਹੁਤ ਜਿਆਦਾ ਗਰਮੀ ਬੜੀ ਹੈ ਨਾ
ਜੀਅ ਨੀ ਕਰਦਾ ਬੰਦੇ ਦਾ ਬੰਦਾ ਘਰੋਂ ਬਾਹਰ ਨਿਕਲੇ ਮੇਰੇ ਦੋਸਤ ਕਹਿੰਦੇ ਰਹਿੰਦੇ ਨੇ ਆ ਜਾਓ ਬਾਹਰ ਆ ਜਾਓ ਖੇਡੀਏ ਕੁੱਛ ਮਤਲੱਬ ਬਾਰ ਘੁੰਮ ਕੇ ਆਨੇ ਆਂ ਪੂਰੀ ਛੁੱਟੀਆਂ 'ਚ ਕੋਈ ਕਹਿੰਦੇ ਸਾਰੇ ਨੇ ਕਿ ਚਲੋ ਕਿਤੇ ਘੁੰਮ ਕੇ ਆਣੇ ਆ, ਘੁੰਮ ਕੇ ਆਣੇ ਆ ਜਦੋਂ ਕਹਿੰਦੇ ਆ ਨਾ ਚਲੋ ਅਸੀਂ ਇੱਥੇ ਚੱਲਦੇ ਆ ਚਾਹ ਪੀਣ ਚਲਦਿਆਂ ਫਿਰ ਕਹਿੰਦੇ ਨੇ ਐਡੀ ਗਰਮੀਂ 'ਚ ਚਾਹ ਪੀਣ ਚਲੇ ਜਾਏਂਗੀ
ਹੂੰ! ਗਿਆ ਫਿਰ ਅੱਛਾ-ਅੱਛਾ ਕੋਈ ਘੁੰਮਣ ਘੁੰਮਣ ਦੀ ਜਗ੍ਹਾ ਨੀ ਹੈਗੀ ਮਤਲੱਬ ਪਾਰਕ ਵਗੈਰਾ ਹੁੰਦੇ ਆ, ਹੋਰ ਕੋਈ ਪਲੇਸ ਹੁੰਦੀ ਆ ਘੁੰਮਣ ਦੀ
ਨਹੀਂ ਪਾਰਕ ਤੇ ਹੈਗਾ ਸਾਡੇ ਘਰ ਦੇ ਜਸਟ ਸਾਹਮਣੇ ਹੀ ਆ ਪਿਛਲੀ ਗਲੀ ਵਿੱਚ ਵੀ ਪਾਰਕ ਐ ਨਾਲੇ ਗੁਰੂਦੁਆਰੇ ਦੇ ਸਾਹਮਣੇ ਵੀ ਪਾਰਕ ਆ ਪਰ ਉਹੀ ਹੈ ਨਾ ਧੁੱਪ ਹੁੰਦੀ ਆ ਫੇਰ ਜੀਅ ਜਾ ਨੀ ਕਰਦਾ
ਆਹੋਦੇ
ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀਗੇ ਹੂੰ
ਫੜ ਜਾਂਦੇ ਸੀ ਨਹੀਂ ਮਤਲਬ ਕਿ ਪਾਰਕ ਰੋਜ਼ ਜਾਂਦੇ ਹੋ ਨਈ ਮਤਲਬ ਕਦੀ-ਕਦੀ ਜਾਂਦੇ ਹੋ ਪਾਰਕ
ਨਈ ਲੋਕੀ ਆਉਂਦੇ ਤਾਂ ਨੇ ਪਰ ਇਨੇ ਜ਼ਿਆਦਾ ਨੀ ਮਤਲਬ ਜਿੱਦਾਂ ਅਸੀਂ ਬਚਪਨ 'ਚ ਜਾਂਦੇ ਸੀਗੇ ਅੰਕਲ ਬੈਠੇ ਹੁੰਦੇ ਸੀਗੇ, ਤਾਸ਼ ਵਗੈਰਾ ਖੇਡ ਰਹੇ ਹੁੰਦੇ ਸੀਗੇ ਆਂਟੀਆਂ ਮਟਰ ਵਗੈਰਾ ਛਿੱਲ ਰਹੀ ਹੁੰਦੀਆ, ਇਦਾਂ ਦਾ ਤਾਂ ਹੁਣ ਕੁੱਛ ਵੀ ਨੀ ਹੈ, ਸਾਰੇ ਫੋਨਾਂ 'ਚ ਲੱਗੇ ਪਏ ਨੇ
ਹੁਣ ਦੇਖਿਆ ਜਾਏ ਤਾ ਕੋਈ ਰਾਜ਼ੀ ਨੀ ਆ
ਉਹੀ ਜੀਅ ਨੀ ਕਰਦਾ ਨਾ ਫਿਰ ਕਿਸੇ ਦਾ ਵੀ ਆਰਾਮ ਨਾਲ ਕਮਰਿਆਂ 'ਚ ਬਹਿ ਜਾਈਏ ਫੋਨ ਚੱਲਦਾ ਰਹੇ ਵਾਈਫਾਈ ਚਾਰਜਰ ਕੋਲ ਹੋਏ।
ਪਰ ਐ ਹੱਥ 'ਚ ਫੋਨ ਹੋਏ ਜਾਂ ਗੇਮ- ਸ਼ੇਮ ਚਲਦਾ ਰਹੇ ਹੁਣ ਤਾਂ ਪਹਿਲਾਂ ਤਾਂ ਬਿਗ-ਬੋਸ ਵਗੈਰਾ ਵੀ ਸੀ ਨਾ ਹੁਣ ਤਾਂ ਬਿਗ-ਬੋਸ ਵਗੈਰਾ ਵੀ ਘੱਟ ਆਉਦੇ ਆ
ਹਾਂ ਹੁਣ ਤੇ ਓ ਸਪਲਿਟਸ ਵੀਲਾ ਚੱਲ ਰਿਹਾ ਸੀਗਾ
ਨਈ ਅੱਛਾ ਸਪਲਿਟਸ ਵਗੈਰਾ ਉਸ ਦੁਆਰਾ ਬਿਗ-ਬੋਸ ਵੀ ਆਂਦਾ ਆ ਬਿਗ-ਬੋਸ ਲੋਕ ਨਾ ਸਰਦੀ 'ਚ ਸਟਾਰਟ ਕਰਦੇ ਆ ਸਰਦੀ 'ਚ ਸਟਾਰਟ ਕਰਦੇ ਆ ਬਿਗ-ਬੋਸ ਨਵੰਬਰ-ਦਸੰਬਰ 'ਚ
ਅਕਤੂਬਰ-ਨਵੰਬਰ ਵਿੱਚ ਦੀਵਾਲੀ ਦੇ ਨੇੜੇ-ਤੇੜੇ ਕਰਦੇ ਨੇ ਓ
ਹਾਂ, ਫੇਰ ਜਰੂਰੀ ਤਾਂ ਕੋਲਡ ਪਾ ਦਿੰਨੇ ਆ
ਹੂੰ, ਦੋ ਵਾਰ ਆੰਦਾ ਨਾ ਇੱਕ ਓ ਟੀ ਟੀ ਆੰਦਾ ਐ, ਔਰ ਫੇਰ ਏਕ ਟੀ ਵੀ ਵਾਲਾ ਆੰਦਾ ਐ
ਹਾਂ।
ਅਸੀਂ ਬੋਤ ਵੇਖਦੇ ਸੀਗੇ ਪੈਲੇ ਓ, ਫੇਰ ਓ ਤੋ ਬਾਦ ਸਾਨੂੰ ਫੋਨ ਦਵਾਤੇ ਓਤੋ ਬਾਦ ਸਾਨੂੰ ਫੋਨ ਦਵਾਤੇ, ਹਾਂ
ਨਈ, ਅਸੀਂ ਹੁਨ ਵੀ ਦੇਖਦੇ ਆ ਪਰ ਸਾਡੇ ਪਾਪਾ ਦੇਖਨ ਨੀ ਦਿੰਦੇ ਪਾਪਾ ਕਹਿੰਦੇ ਕੀ ਦੇਖੋ ਲੜਾਈ, ਲੜਾਈ, ਲੜਾਈ ਘਰੇ ਲੜਾਈਆਂ ਲੱਗ ਜਾਦੀਆਂ ਐਨੂੰ ਬੰਦ ਕਰੋ ਏਨੂੰ ਸਾਡੇ ਡੈਡੀ ਨੀ ਦੇਖਣ ਦੇਂਦੇ ਬਿੱਗ-ਬੋਸ ਕੈਂਦੇ ਕੁੱਛ ਹੋਰ ਦੇਖ ਲੋੋ ਬਿਗ-ਬੋਸ ਕੀ ਕਰਨਾ ਦੇਖ ਕੇ
ਹਾਂ। ਸਾਡੇ ਦਾਦੂ ਤੇ ਅਸੀ ਓਨਾਂ ਦੇ ਸਾਡਾ ਨਾ ਐਲ ਸੀ ਡੀ ਨਾ ਓਨਾਂ ਦੇ ਕਮਰੇ ਚ ਲੱਗੇਆ ਪੇਆ ਸਾਡੇ ਦਾਦੂ ਦੇ। ਤੇ ਜੇ ਅਸੀ ਓਨਾਂ ਕੋਲ ਜਾ ਕੇ ਕੁਛ ਚਲਾ ਲਵਾਂਗੇ ਨਾ ਅਸੀ ਜੇ ਗਾਨਾ ਲਾ ਲੀਏ ਫੇਰ ਕੈਨਗੇ, ਕੈਹੋ ਜੇ ਹਿੰਦੀ-ਹਿੰਦੀ ਗਾਨੇ ਸੁਨਦੇ ਰੈਂਦੇ ਓ। ਐਥੇ ਆਓ ਤਾਨੂੰ ਮੈ ਬੋਲੀਆਂ ਸਿਖਾਵਾਂ, ਬੋਲੀਆਂ ਸੁਨਾਂਦੈ ਫੇਰ ਕਦੇ ਜੇ ਓਨਾਂ ਕੋਲ ਬੈ ਕੇ ਮੂ ਮੂਵੀ ਲਾ ਲੋ ਫੇਰ ਬੜੇ ਖੁਸ਼ ਹੋ ਜਾਂਦੇ ਨੇ।
ਅੱਛੇਆ।
ਆ ਹੁੰਦੈ ਵੀ ਓ ਜੇੜੇ ਬਜ਼ੁਰਗ ਲੋਗ ਏ ਨਾ ਜੇੜੇ ਪੁਰਾਣੇ ਵਾਲੇ ਓ ਲੋਕ ਬੜੀਆਂ ਮੂਵੀਆਂ ਦੇਖਦੇ ਆ ਬੋਤ ਮੂਵੀ ਦੇਖੇਆ ਦੇਖ ਦੇ ਨੇ ਬਹੁ ਜਾਦਾ ਜੇੜੀ ਮੇਰੀ ਅ ਅ ਸੱਸ ਹੈਗੇ ਨੇ ਨਾ ਜੇੜੀ ਮੇਰੀ ਮੰਮੀ ਸੱਸ ਹੈਗੇ ਸੱਸ ਹੈਗੇ ਨੇ ਓ ਇੰਨੀਆਂ ਮੂਵੀਆਂ ਦੇਖਦੇ ਨੇ, ਬਹੁ ਜ਼ਾਦਾ ਓ ਇੱਕ ਦਿਨ ਚ ਕਮ ਸੇ ਕਮ ਦੋ-ਤਿਨ ਮੂਵੀਆ ਦਾ ਐਂਡਿੰਗ ਕਰ ਦੇਂਦੇ ਨੇ।
ਅਰੇ, ਬਿੰਜ ਵੋਚਰ
ਓ ਵੀ ਹਿੰਦੀ
ਓਈ ਐ ਨਾ ਕੇ ਜੇ ਵੇਖਨ ਲੱਗ ਜਈਏ ਅੰਦਰ ਹਟਨ ਦਾ ਜੀ ਨੀ ਕਰਦਾ ਬੰਦਾ ਕੈਨ ਕੇ ਯਾਰ ਏਨਾ ਵੇਖ ਲੇਆ ਪੂਰੀ ਈ ਕਰਕੇ ਛੋਟ ਛੱਡਦੇ ਆ, ਹੁਨ ਫੇਰ ਸਸਪੈਂਸ ਬਨੇਆ ਰੈ ਜਾਂਦੈ।
ਲੇਕਿਨ ਸਲਵਾਰ ਤੇ ਕਰ ਦਿੰਦੇ ਨੇ।
ਕੀ?
ਦੋ ਤਿੰਨ ਮੂਵੀਆਂ ਇਕ ਦਿਨ ਚ ਓ ਦੇਖ ਲੈਂਦੇ ਨੇ ਟੀ ਵੀ ਦੇ ਵਿਚ।
ਹੂੰ।
ਓਈ ਤਾਂ ਮੂਵੀ ਦੇਖਦੀ ਆਂ ਹਿੰਦੀ ਤੇ, ਹਿੰਦੀ ਮੂਵੀ ਦਾ ਬੜਾ ਸ਼ੌਕ ਐ। ਹਿੰਦੀ ਮੂਵੀ ਹੋਜੇ, ਹਿੰਦੀ ਨਾਟਕ ਹੋਜੇ, ਮੈਨੂੰ ਬਹੁ ਸ਼ੌਕ ਹੈੈਗੈ ਹਿੰਦੀ ਹਿੰਦੀ ਮੂਵੀ, ਹਿੰਦੀ ਨਾਟਕ ਦਾ। ਓ ਸਵੇਰੇ ਹੁਨ ਤੇ ਬੋਤ ਘੱਟ ਹੋਗੇ ਓਨਾ ਨੇ ਅੱਖਾਂ ਵਗੈਰਾ ਬਨਵਾਈਆਂ ਨਾ। ਤੇ ਹੁਨ ਘੱਟ ਵੇਖਦੇ ਆ ਫੇਰ ਫਿਲਹਾਲ ਤੇ ਓ ਸਵੇਰੇ ਈ ਨੌ ਵਜੇ ਈ ਟੀ ਵੀ ਲਗਾ ਲੈਂਦੇ ਸੀ। ਓ ਸਵੇਰੇ ਨੋ ਵਜੇ ਟੀ ਵੀ ਲੱਗਨਾ ਇੱਕ ਬਾਦ ਇੱਕ ਔਰ ਰਾਤੀ ਦੇਖੇਆ ਟੀ ਵੀ ਸੀਰੀਅਲ ਫੇਰ ਸਵੇਰੇ ਰਿਪੀਟ ਦੇਖ ਰੇ ਟੈਲੀਕਾਸਟ ਦੇਖਨੇ ਆ, ਫਿਰ ਉਸ ਤੋ ਬਾਦ
ਦੁਬਾਰਾ ਵੇਖਨ ਚ ਓਦੋਂ ਪਤਾ ਹੁੰਦੈ ਨਾ ਸਟੋਰੀ ਅੱਗੇ ਕੀ ਜਾਏਗੀ ਹਾਂ ਜਦੋਂ ਕੋਈ ਜੇ ਦੁਬਾਰਾ ਵੇਖ ਰੇਆ ਏ। ਤੇ ਓਨੂੰ ਸਪੋਇਰਲਸ ਦਈਦੈ ਹੁਨ ਵੇਖੀ ਐਨੂੰ ਥੱਪੜ ਮਾਰੇਗਾ ਏਨੂੰ ਏਦਾਂ ਕਏਗਾ।
ਓ ਤਾਂ ਹੈ ਗੇਐ ਉਸ ਤੋਂ ਬਾਦ ਬਾਰਾਂ ਤੱਕ ਟੀ ਵੀ ਸ਼ੋਜ਼ ਦੇਖਨੀ ਆ ਬਾਰਾਂ ਵਜੇ ਕੋਈ ਮੂਵੀ ਲਗਾਨੀ ਐ ਓ ਇੱਕ ਇੱਕ-ਦੋ ਵਜੇ ਤੱਕ ਮੂਵੀ ਚੱਲੇਗੀ ਫੇਰ ਦੂਜੀ ਮੂਵੀ ਲੱਗ ਜੇਗੀ ਦੋ ਤ੍ਰੈ ਵਜੇ ਏਨਾ ਦੀ। ਫੇਰ ਓ ਸ਼ਾਮੀ ਪੰਜ ਛੇ ਵਜੇ ਤੱਕ ਚੱਲੇਗੀ ਓਸ ਤੋਂ ਬਾਦ ਪਾਠ ਲੱਗ ਜੇਗਾ।
ਹਾਂ।
ਮੈ ਬੋਤ ਘੱਟ ਕਰਤਾ ਯਾ ਹੁਨ ਤਾ ਨਾਟਕ ਮਤਲਬ ਰਾਤੀ ਈ ਦੇਖਦੇ ਆ ਯਾ ਨਈ ਦੇਖਦੇ ਆਂ ਨਈ ਸਈ। ਪੈਲੇ ਬੜੇ ਨਾਟਕ ਦੇਖਦੇ ਸੀ, ਬਹੁ ਜਾਦਾ ਨਾਟਕ ਦੇਖਦੀ ਸੀ। ਇੱਕ ਖਤਮ ਹੋਏਆ ਦੂਜਾ ਸ਼ੁਰੂ ਹੋ ਗੇਆ, ਓ ਸਾਰੇ ਵੀਕਲੀ ਦੇਖੂ ਕੁਮਕੁਮ ਭਾਗੇਐ। ਕੁਮਕੁਮ ਭਾਗੇਆ ਕੁੰਡਲੀ ਭਾਗੇਆ ਪਤਾ ਨੀ ਕੇੜੇ-ਕੇੜੇ ਆਂਦੇ ਸੀ ਓਥੇ।
ਹਾਂ ਹਿੰਦੀ ਸੀਰੀਅਲ ਤਾਂ ਬੋਤ ਆਂਦੇ ਨੇ।
ਗੋਰੇ ਬੜੇ ਪੰਜਾਬੀ ਵੀ ਐੇ ਏਸ ਲਈ ਹਿੰਦੀ ਐ।
ਹਾਂ ਔਰ ਓ ਇੱਕ ਓ ਸੀਗਾ ਨਾ ਰਿਸ਼ ਓ ਤਾਂ ਬੋਤ ਈ ਚੱਲਿਆ ਐ ਓ ਤਾਂ ਖ਼ਤਮ ਈ ਨੀ ਹੁੰਦਾ।
ਚੱਲਦੇ ਪੁਰਾਣੇ ਟੀਵੀ ਸੀਰੀਜ਼ ਆਂਦੇ ਆ ਸਟਾਰ ਉਤਸਵ ਤੇ। ਇੱਕ ਓ ਵੀ ਰਿਸ਼ਤਾ ਕਹਿ ਕੇ ਲੈਤਾ ਅਕਸ਼ਰਾ ਵਾਲਾ ਇੱਕ ਓ ਨਾਇਰਾ ਵਾਲਾ ਜਿਹੜਾ ਆਂਦਾ। ਉਸ ਤੋਂ ਬਾਅਦ ਤੇ ਇੱਕ ਓ ਗੋਪੀ ਬਹੂ ਵਾਲਾ।
ਹਾਂ ਲੈਪਟੋਪ ਧੋ ਦਿੰਦੀ ਐ ਓ ਤੇ।
ਓ ਵੀ ਬੜਾ ਦੇਖਿਆ ਓ ਤੇ ਮੈਂ ਪਹਿਲਾਂ ਵੀ ਦੇਖਿਆ। ਵਿਆਹ ਤੋਂ ਪਹਿਲਾਂ ਮੇਰੀ ਮਾਸੀ ਦੇ ਮੈਂ ਮਾਸੀ ਕੀ ਦੇਖ ਦੇ ਓ ਗੋਪੀ ਬਹੂ ਗੋਪੀ ਬਹੂ ਹੋਰ ਲਗਾਓ। ਪਰ ਮੈਂ ਵਿਆਹ ਤੋਂ ਬਾਅਦ ਵੀ ਮੈਂ ਦੇਖਿਆ ਗੋਪੀ ਬਹੂ।
ਓ ਫਿਰ ਓ ਤੋਂ ਬਾਦ ਕੰਮ ਵਮ ਨੀ ਹੁੰਦਾ ਨਾ ਕੋਈ ਬੰਦਾ ਪਿਆ ਪਿਆ ਕੀ ਵੇਖੇ। ਜੋ ਟੀ ਵੀ ਚੱਲ ਰਿਆ ਓਹੀ ਵੇਖੀ ਜਾਂਦੇ।
ਹਾਂ, ਪਰ ਗੋਪੀ ਬਹੂ ਤੇ ਮੈਂ ਸਾਰਾ ਦੇਖਿਆ ਮਤਲਬ ਨਾ ਸਟਾਰ ਉਤਸਵ ਤੇ ਨਾ। ਜਾਂ ਗੋਪੀ ਬਊ ਜਾਂ ਜੇ ਰਿਸ਼ਤਾ ਕਿਆ ਕਹਿਲਾਤਾ ਨਾਟਕ ਲੱਗ ਰਹਿੰਦੇ ਰੀ ਕੈਪ ਸਾਰੀ ਦਿਹਾੜੀ।
ਹੂੰ, ਪੂਰਾ ਚੱਲਦੇ ਰਹਿੰਦੇ ਨੇ।
ਸਾਰਾ ਦਿਨ ਬਸ ਓਹੀ ਲੱਗਾ ਰਹਿੰਦਾ ਸੀ ਹੁਨ ਤੇ ਬੰਦ ਕਰਾ ਤੇ ਮੈਂ ਫੈਦਾ ਨੀ ਕੁੱਛ ਕਹਿੰਦੇ ਆਪਣਾ ਕੋਈ ਟੀ ਵੀ ਦੇਖਦਾ ਨੀ ਐ ਮੈਂ ਫਿਰ ਹਟਵਾ ਦੋ। ਡੀਸ਼ ਵਗੈਰਾ ਫਿਰ ਓ ਐਲ ਸੀ ਡੀ ਤੇ ਆਪਣਾ ਫੋਨ ਵਾਈਫਾਈ ਕਨੈਕਟ ਕਰਦੇ ਆ ਚਲਾਂਦੇ ਰਹਿੰਦੇ ਆ।
ਹਾਂ, ਫੇਰ ਮਰਜੀ ਐ ਕੁੱਛ ਵੀ ਲਾ ਲੋ ਜਿਹੜਾ ਮਰਜੀ ਐਪੀਸੋਡ ਲਾ ਲੋ।
ਹਾਂ।
ਤਾਂ ਸੋਨੀ ਸਬ ਉਹ ਨੇ ਹਟਾ ਤਾਂ ਆ ਜਿਹੜਾ ਸੈਟਾ ਬੋਕਸ ਹੈਗੇ ਸੀ। ਓ ਤੇ ਕਈ ਚੈਨਲ ਨੀ ਆਂਦੇ ਐਂਟੀ ਵੀ ਨੀ ਆਂ ਭਾਬੀ ਜੀ ਘਰ ਪੇ ਆਂਦਾ ਸੀ ਨਾ ਬੜਾ ਓ ਵੀ ਬੜਾ ਹਸੀ ਮਜ਼ਾਕ ਆਲਾ ਹੁੰਦਾ ਸੀ ਓ ਰਾਤ ਨੂੰ, ਹਾਂ, ਇੱਕ ਸੋਨੀ ਸਬ ਤੇ ਬਾਲ ਵੀਰ ਆਂਦਾ ਸੀ। ਇੱਕ ਓ ਰਿੰਗ ਰੋਂਗ ਰਿੰਗ ਆਂਦਾ ਸੀ। ਹਾਂ, ਰਿੰਗ ਰੋਂਗ ਰਿੰਗ ਆਂਦਾ ਸੀ। ਓ ਅੰਗੂਠੀ ਨਾਲ ਜਾਦੂ ਕਰਦੀ ਸੀ।
ਹਾਂ।
ਓ ਤਾਂ ਮੈਂ ਸਭ ਦੇਖੇ ਆ ਸੋਨੀ ਸਭ ਦੇ ਇੱਕ ਓ ਆਂਦਾ ਸੀ। ਗਿੱਲੀ ਗਿਲੀ ਗੱਪਾਂ ਓਦੀ ਮੰਮੀ ਪਰੀ ਹੁੰਦੀ ਸੀ ਹੈ ਨਾ। ਸੀ ਹਾਂ ਤ੍ਰੈ ਬੱਚੇ ਹੁੰਦੇ ਸੀ ਦੋ ਕੁੜੀਆਂ ਇੱਕ ਮੁੰਡਾ।
ਹਾਂਜੀ।
ਹੋਰ ਦੇਖੋ। ਤੂਸੀ ਦੇਖਿਆ ਇੱਕ ਓ ਜੀਨੀ ਜੂਜੂ ਇੱਕ ਓ ਜੀਨੀ ਜੂਜੂ ਆਂਦਾ ਸੀ।
ਹਾਂਜੀ ਓ ਜਿੰਨ ਹੁੰਦੀ ਸੀ ਉਹਦੇ ਚ।
ਹਾਂ, ਗਿਲੀ ਗਿਲੀ ਗੱਪਾਂ ਫੋਨ ਤੇ ਵੀ ਆਉਂਦਾ ਸੀ ਆਹੋ ਬੜੀ ਨਿੱਕੀ ਜੀ।
ਹਾਂਜੀ।
ਗਿੱਲੀ ਗਿੱਲੀ ਗੱਪਾਂ ਹੋ ਗਿਆ ਰਿੰਗ ਰੋਂਗ ਰਿੰਗ ਹੋ ਗਿਆ। ਹਾਂ, ਇਕ ਓ ਆਂਦਾ ਸੀ। ਓ ਆਂਦਾ ਸੀ ਨਾ ਸਜਨ ਜੂਠ ਮਤ ਬੋਲੋ।
ਹਾਂ ਬੂ
ਬੂਤ ਬੂਤ ਵਾਲਾ ਸੀਰੀਅਲ। ਓ ਚਾਰੋਂ ਭੂਤ ਸੀ ਹਾਂ ਹਾਂ। ਬੜੇ ਦੇਖੇ ਐ ਅਸੀਂ ਵੀ ਓਹੀ ਅਸੀਂ ਵੀ ਓਹੀ ਬੜੇ ਦੇਖੇ ਐ!
ਮੈਂ ਤੇ ਵੇਖ ਕੇ ਡਰ ਜਾਂਦੀ ਸੀ ਉਹ ਵਾਲਾ, ਮੇਰੀ ਭੈਣ ਕਹਿੰਦੀ ਸੀ ਹਾਂ
ਇਕ ਲੇਡੀ ਸੀ, ਉਹਦਾ ਇੱਕ ਡਾਇਲੋਗ ਸੀ ਪੱਲੂ ਘੁੰਮਾ ਕੇ, ਉਹ ਹਰ ਚੀਜ਼ ਦਾ ਹਲਵਾ ਹਰ ਚੀਜ਼ ਸਬਜ਼ੀ ਬਣਾ ਸਕਛਡਦੀ ਜੋ ਉਹਨੂੰ ਮਿਲਦਾ ਸੀ
ਹਾਂ
ਅਛਾ ਆਉਂਦਾ ਸੀ
ਹੁਣ ਤਾਂ ਸਾਰੇ ਇਏਦਾਂ ਦੇ ਆਉਂਦੇ ਨੇ, ਕਿ ਸਬ ਪਤਾ ਚੱਲਦਾ ਸਕ੍ਰਿਪਟਡ ਨੇ
ਹਾਂ ਅਲ ਅਲ ਟੀ ਵੀ ਸ਼ੋ ਦੇਖੇਆ ਮੈਂ ਸੋਨੀ ਸਬ ਤੇ
ਹੂ ਉਹ ਹੁੰਦਾ ਨਾ ਫਿਰ ਪੂਰਾ ਦਿਨ ਬ ਬੰਦਾ ਲੱਗਿਆ ਹੋਆ ਨਾ, ਫਿਰ ਲੱਗੇਆ ਹੀ ਰਹਿ ਜਾਂਦਾ ਹੈ ਜਿਨੀ ਦੇਰ ਇਹ ਵੇਖ ਲਿਆ ਹੁਣ ਇੱਕ ਸੀਰੀਅਲ ਹੋਰ ਐ, ਇੱਕ ਉਹ ਉਹ ਵੇਖ ਕੇ ਬੰਦ ਕਰਾਂਗੇ ਟੀ ਵੀ ਸਾਡਾ ਪੂਰੀ ਦਿਹਾੜੀ ਟੀ ਵੀ ਚ ਚੱਲਦੇ ਰਹਿੰਦੇ ਸੀ ਸਾਡੀ ਦਾਦੀ ਕਹਿੰਦੀ ਸੀ, ਪੂਰਾ ਦਿਨ ਟੀ ਵੀ ਵਿੱਚ ਹੀ ਪੈ ਰਹੇ ਹੋ ਪੜ੍ਹਨਾ ਪੜ੍ਹਿਓ ਨਾ ਤੁਸੀਂ
ਹਾਂ ਉਹ ਤਾਂ ਹੈ ਹੀ ਹੈ, ਸਾਡੇ ਘਾਰ ਸਰੇ ਲੱਗਾ ਹੋਯਾ ਸੀ ਪਰ ਨਾ ਅਸੀ ਚਾਰ ਭੈਣ ਭਰਾ ਸੀ ਨਾ ਅਸੀਂ ਟਾਈਮ ਵੰਡ ਲੈਂਦੇ ਸੀ ਕੀ ਇਸ ਟਾਈਮ ਤੂੰ ਦੇਖੇਗਾ, ਕਿਉਂਕਿ ਛੋਟੇ ਭਰਾ ਨੂੰ ਮੈਰੇ ਟੀ ਵੀ ਦੇਖਣਾ ਨਈ ਸੀ ਆਉਂਦਾ
ਅੱਛਾ
ਹੇ ਘੜੀ ਬਸ ਵੇਖ ਰੇਯਾ, ਛੇ ਤੇਂ ਸੱਤ ਤੇ ਆ ਗਈਂ ਅੱਠ ਤੇ ਆ ਗਈ, ਤੇਰਾ ਟਾਈਮ ਏ ਅੱਠ ਨੋ ਤੇ ਆਏਗੀ ਮੇਰਾ ਟਾਈਮ ਏ, ਨੋ ਦਸ ਤੇ ਆਏਗੀ ਟਾਈਮ ਫਿਰ ਔਦਾ ਟਾਈਮ ਨਈ ਆਪਣੇ ਆਪਣੇ ਟਾਈਮ ਤੇ ਜੋ ਮਰਜ਼ੀ ਦੇਖੋ ਦੇਖ ਤਾਂ ਮੇਰਾ ਭਰਾ ਵੀ ਸੀ ਸੋਨੀ ਸਬ ਦੇ ਨਾਟਕ, ਪਰ ਨਾ ਉਹ ਜਾਣ ਕੇ ਨਾ ਆਪਣੀ ਸਾਡੀ ਆਪਣੀ ਵਾਰੀ ਚ ਨਾ ਕੋਈ ਇਝ ਲਗਾਦਾ ਸੀ, ਮਤਲਬ ਕੋਈ ਕੀਟਾਣੂ ਨੀ ਹੁੰਦੇ ਹੈ ਜੋ ਜਾਨਵਰ ਵਗੈਰਾ ਦਿਖਾਦੇ ਐ, ਜੋ ਅੰਗਰੇਜ਼ੀ ਦੇ ਬੋਲ ਔ ਹਾਂ ਉਹ ਸਮਝ ਤੇ ਆਉਂਦਾ ਨੀ ਸੀ, ਉਹ ਜਾਨ ਕੇ ਆਪਣੇ ਟਾਈਮ ਤੇ ਉਹੀ ਰਹਿੰਦਾ ਸੀ ਮੈਂ ਉਹੀ ਦੇਖਣੇ ਐ ਸਾਰੇ ਦੇਖੋ ਬੈ ਕੇ
ਹਾਂ ਮੇਰੇ ਪਾਪਾ ਵੀ ਵੇਖਦੇ ਸੀਗੇ ਉਹ, ਮੈਂ ਕਹਿੰਦੀ ਸੀ ਕੀ ਇਹ ਕੀੜੇ ਮਕੂੜੇ ਖਾਂਦਾ ਰਹਿੰਦਾ
ਆਹ ਤੇ ਹੌਲੇ ਹੌਲੇ ਵੱਡੇ ਹੋਏ ਆ, ਉਹਨਾਂ ਨੂੰ ਸਮਝ ਆ ਗਈ ਕਿ ਸਾਨੂੰ ਪੰਜ ਮਿੰਟ ਦਿੰਦੀ ਆ, ਆਪ ਵੀਹ ਮਿੰਟ ਦੇਖਦੀ ਹੈ
ਤੁਸੀਂ ਫੇਰ ਲੜਦਾ
ਫਿਰ ਅਸੀਂ ਉਹ ਫਿਰ ਉਹਨੂੰ ਲੜਾ, ਚਲੋ ਠੀਕ ਹੈ ਫਿਰ ਕਰਦੇ ਹਾਂ ਫੋਨ ਓਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ